ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਤੁਸੀਂ
ਹਾਂਜੀ ਠੀਕ ਆ ਬਹੁਤ ਵਧੀਆ
ਹੋ ਲੰਚ ਹੋ ਗਿਆ ਜੀ
ਹਾਂ ਲੰਚ ਹੋ ਗਿਆ ਵੇ ਦੋ ਵਜੇ ਨਾਲ ਹੁਣ ਤੇ ਚਾਰ ਵੱਜ ਗਏ ਨੇ
ਕੀ ਬਣਾਇਆ ਸੀ ਅੱਜ
ਅੱਜ ਕੀ ਬਣਾਇਆ ਸੀ ਕੀਆ ਬਣਾਇਆ ਸੀ
ਹੋ ਹੋ ਕੀ ਆ ਤੇ ਅਸੀਂ ਖਾਂਦੇ ਨੀ ਤੈਨੂੰ ਪਸੰਦ ਲੱਗਦਾ ਕੀ ਆ ਵੜਾ ਤੁਸੀਂ ਬਣਾਉਂਦੇ ਹੋ
ਨਹੀਂ ਬਣਾਇਆ ਵੇ ਆਸੀਂ ਦੋਨਾਂ ਹੀ ਖਾਧਾ ਵ ਮੀਆ ਬੀਬੀ ਇਹਨੇ ਹੋਰ ਕਿਸੇ ਨੇ ਨ ਖਾਧਾ ਉਹ ਭਰ ਕੇ ਰੱਖ। ਦਿਤਾ ਹਾਂ ਕੋਈ ਨਹੀਂ ਖਾਂਦਾ
ਅੱਛਾ ਨੂੰਹ ਪੁੱਤਰ ਨੀ ਆਉਦੇਂ
ਨਹੀਂ ਨਹੀਂ ਉਹ ਬਣਾਣੇ ਤੇ ਕੋਫਤੇ ਸੀ ਨਹੀਂ ਨਹੀਂ ਬਣਾਣੇ ਕੋਫਤੇ ਸੀ ਤੇ ਟਾਈਮ ਬੜਾ ਘੱਟ ਸੀ ਤੇ ਉਹ ਫੇਰ ਜਲਦੀ ਚ ਨਾ ਘੀਆ ਬਣਾ ਲਿਆ।
ਨਾਲੇ ਗਰਮੀ ਬੜੀ ਗਰਮੀ ਚ ਬੰਦਾ ਰਸੋਈ ਚ ਵੜਨਾ ਹੀ ਬੜਾ ਔਖਾ ਹੋ ਜਾਂਦਾ ਹੈ।
ਆ ਨੇ ਰੋਟੀ ਤਾਂ ਖਾਣੀ ਆ ਨਾ
ਉਹ ਤੇ ਫੇਰ ਖਾਣੀ ਪੈਣੀ ਹਾਂ ਫ ਜੋ ਜਿੱਦ ਕੰਡੀ ਚ ਹੋ ਰਹੀ ਹੈ ਤੇ ਜੋ ਕੰ ਚ ਹੋ ਰਹੀ ਹੈ ਤੇ ਫਰਕ ਕਹਦਾ ਫ
ਹਾਂ ਹੋਰ ਵੀ ਤਾਂ ਕੰਮ ਹੁੰਦੇ ਨਾ ਬੰਦੇ ਨੂੰ ਇੱਕੋ ਤੇ ਨੀ ਹੋਣ ਬਣਾਣਾ ਬ ਟੈਮ ਕਾਟ ਸੀ ਜਰਾ ਹਾਂ ਟੈਮ ਬੜਾ ਘੱਟ ਏ। ਮੌਸਮ ਆਦ ਸਿਰ ਬਾਰਿਸ਼ ਆਈ ਬੜੀ
ਅੱਛਾ
ਤੇ ਹਾਂ ਪਹਿਲੋਂ ਤੇ ਸਾਰੀ ਲਾਈਟ ਬੰਦ ਹੋ ਗਈ ਸੀ ਸਵੇਰੇ ਕੱਲ ਹੀ ਰਾਤ ਹੋ ਗਈ ਸੀ ਛੇ ਵਜੇ ਨਾਲ ਬਾਰ ਬੰਦਾ ਹਾਂ ਬਿਲਕੁਲ ਕਾਲੀ ਰਾਤ ਹੋ ਗਈ ਸੀ ਫੇਰ ਹਨੇਰੀ ਤੂਫਾਨ ਆਇਆ ਬਾਰਿਸ਼ ਆਈ ਏ ਤੇ ਫੇਰ ਮੌਸਮ ਠੰਢਾ ਹੋ ਗਿਆ ਸੀ। ਹੁਣ ਫੇਿਰ ਧੁੱਪ ਚੜੀ ਹੋਈ ਏ।
ਅੱਛਾ ਬਰਸਾਤੀ ਲਈ ਏ, ਫਿਰ
ਹਾਂ। ਬਰਸਾਤ ਬੜੀ ਤੇਜ਼ ਆਈ ਸੀ, ਤੇ ਉੱਥੇ ਪਾਣੀ ਵੀ ਚ ਚੋਦਾ ਰਿਹਾ ਵੇ ਸਵੇਰੇ। ਉੱਥੇ ਪੌਦੇ ਲੱਗੇ ਆ ਨਾ, ਪੌਦਿਆਂ ਦੇ ਪੱਤੇ ਨਾ ਸਾਰੇ ਉੱਥੇ ਜਾਲੀ ਦੇ ਉੱਤੇ ਜ ਇਕੱਠੇ ਹੋ ਜਾਂਦੇ ਨੇ।
ਅੱਛਾ।
ਪੈ ਜਾਂਦੀ ਏ।
ਹਮ ਮਟਾ ਹਮ ਅੱਛਾ ਅੱਛਾ ਏਂਵੀ ਏ ਬਸ ਵਧੀਆ ਮੈਂ ਕਿਹਾ ਪੁੱਛ ਪੁੱਛ ਲਈਏ ਕੀ ਬਣਿਆ ਲੰਚ 'ਚ ਕਿਵੇਂ ਰਿਹਾ ਦਿਨ ਤੁਹਾਡਾ
ਹਾਂ ਬਸ ਲੰਚ ਹੁਣ ਸਬਜ਼ੀਆਂ ਤੇ ਸਾਰੀਆਂ ਹੀ ਖਾਣੀਆਂ ਪੈਂਦੀਆਂ ਨੇ ਇੱਕੋ ਸਬਜ਼ੀ ਤੇ ਰੋਜ਼ ਹੀ ਨਾ ਖਾਧੀ ਜਾਂਦੀ ਸਬਜ਼ੀ ਤੇ ਜਿਹੜੀ ਬਣਾਓ ਕੋਈ ਨੀ ਖਾਂਦਾ
??? ਅੱਜ ਕੱਲ ਐਸੇ ਬੱਚੇ ਬਾਹਰ ਦੇ ਖਾਂਦੇ ਨੇ ਘਰ ਦਾ ਵੈਸੇ ਨਹੀਂ ਖਾਂਦਾ ਕੋਈ ਅੱਜ ਕੱਲ
ਉਹੀ ਉਹ ਚੀਜ਼ ਬਾਜ਼ਾਰ ਦੇ ਬਣੀ ਹੋਏ ਨਾ ਤੇ ਖਾ ਲੈਣਗੇ ਉਹੀ ਚੀਜ਼ ਸਬਜ਼ੀ
ਉਈਉ ਘੀਆ ਕੱਦੂ ਦੇ ਕੋਫਤੇ ਬਾਜ਼ਾਰ ਸਵਾਦ ਲੱਗਦੇ ਨੇ ਮਨਚੂਰੀਅਨ ਬਣ ਕੇਏ ਆਉਂਦੇ ਨੇ ਸਾਹਮਣੇ ਕਾਰਨ ਹੀ ਸ ਲੱਗਦੇ ਨਾ
ਰੂ ਬਦਲ ਜਾਦਾ
ਰੂ ਬਦਲਿਆ ਲਿਆ ਕਰੋ ਸਾਰੇ ਖਾ। ਲਿਆ ਕਰਨਗੇ ਫਿਰ
ਉਹ ਮੈਂ ਤਾਂ ਦੱਸਿਆ ਵੀ ਅਸੀਂ ਕੋਫਤੇ ਬਣਾਣੇ ਸੀ, ਟਾਈਮ ਬੜਾ ਘੱਟ ਸੀ, ਮੈਂ ਮਸ਼ੀਨ ਤਰੀ ਹੋਈ ਸੀ ਨਾ।
ਤੇ ਫੇਰ ਮੈਂ ਕਿਹਾ ਜਿਹੜਾ ਕੱਪੜਾ ਸੀਂਦੀ ਮੈਂ ਪੂਰਾ ਸੀਅ ਲਵਾਂ, ਹੁਣੇ ਉੱਠਣੀ ਆਂ-ਉੱਠਣੀ ਆਂ ਉਹ
ਅੱਛਾ ਤੁਸੀਂ ਕੱਪੜੋਂ ਵੀ ਸੀ ਲੈਂਦੇ ਓ, ਅੱਛਾ ਕਿਆ ਬਾਤ ਐ।
ਲੋੜ-ਲੋੜ ਤੇ ਸੀਵੀਦੇ ਆ ਆਪਣੇ, ਲੋਕਾਂ ਦੇ ਨੀ ਸੀਵੀਦੇ।
ਅੱਜ-ਕੱਲ੍ਹ ਦੇ ਕੋਈ ਬੰਦਾ ਨੂੰਹਾਂ ਅੱਜ-ਕੱਲ ਦੀਆਂ ਆਈਆ ਨੇ, ਉਹਨਾਂ ਤੇ ਸੂਈ ਨੀ ਪਕੜਨੀ ਆਂਦੀ।
ਸੂਈ ਤੇ ਪਕੜਨੀ ਆਂਦੀ ਐ, ਸੂਈ ਚ ਧਾਗਾ ਪਾਣਾ ਨੀ ਆਂਦਾ।
ਉਹੀ ਏ ਬਾਕੀ ਆਹੀ ਕੋ, ਬਸ ਬੰਦਾ ਟ੍ਰੇਨ ਹੋਵੇ ਤੇ ਚਲੋ ਸਭ ਕੁਛ ਬੰਦਾ ਤੇ ਕੰਮ ਕਰ ਲੈਂਦਾ ਅੱਜ-ਕੱਲ।
ਅੱਜ-ਕੱਲ੍ਹ ਇੱਕ ਤਰੋਪਾ ਲਵਾਣਾ ਹੋਵੇ ਨਾ ਕੋਈ ਕੱਪੜਾ ਉਖੜ ਰਿਹਾ, ਤੇ ਉਹ ਦੇ ਜੇ ਪੰਜਾਹ ਰੁਪਇਆ ਲੈ ਲੈਂਦਾ ਤਰੋਪਾ ਲਾਣ ਦਾ।
ਬਿਲਕੁਲ-ਬਿਲਕੁਲ, ਹੋਰ ਮਹਿੰਗਾਈ ਬੜੀ ਏ ਏਥੇ।
ਉਹ ਪਹਿਲੇ-ਪਹਿਲੇ ਜਿਹੜੇ ਹੁੰਦੇ ਸੀ ਨਾ ਬੰਦੇ, ਹਰ ਕੋਈ ਕਹਿੰਦਾ ਸੀ ਧੀ ਨੂੰ ਨਾ ਐ ਸਲਾਈ ਕਢਾਈ ਸਿਖਾ ਲੋ, ਇਹਨੂੰ ਸਿਲਾਈ ਕਢਾਈ ਸਿਖ ਵਿਆਹ ਤੋਂ ਪਹਿਲੇ ਨਾ ਉਹ ਪੜ੍ਹਾਈ ਤਾਂ ਤੇ ਉਦੋਂ ਹੁੰਦਾ ਨੀ ਸੀ। ਪੜਾਣਾ ਏ, ਇਹਨੂੰ ਸਿਲਾਈ ਕਢਾਈ ਸਿਖਾ ਲੋ, ਅਗਲੇ ਘਰ ਜਾਣਾ ਵੈਂ ਬਾਈ।
ਮੁੰਡੇ ਤੇ ਪੁੱਛਦੇ ਵੀ ਸੀ ਪਹਿਲੇ, ਵੀ ਸਲਾਈ ਕੜਾਈ ਆਂਦੀ ਏ।
ਹਾਂ, ਉਹ ਸਾਡੇ ਟੈਮ ਨਾ ਇਹੀਓ ਕੁਛ ਹੁੰਦਾ ਸੀ, ਪੜ੍ਹਾਣ ਦਾ ਕੋਈ ਪਤਾ ਨਹੀਂ ਸੀ ਹੁੰਦਾ। ਸਿਲਾਈ ਕਢਾਈ ਚਦਰਾ ਲੈ ਦਿੰਨੀ ਆ ਕਢਾਈ ਕਰੋ, ਉਹੀ ਉਹ ਤੇ ਵਿਆਹ ਚ ਦਾਜ ਦੇਣੀ ਐ। ਜਿਹੜੇ ਦਾਜ ਵਿੱਚ ਚਦਰਾਂ ਸੂਟ ਆਂਦੇ ਸੀ ਨਾ, ਉਹ ਕੁੜੀਆਂ ਆਪ ਕਢਾਈ ਕਰਕੇ ਲਿਆਂਦੀਆਂ ਸੀ।
ਬੜਾ ਚੰਗਾ ਸਮਾਂ ਸੀ ਨਾ।
ਅਸੀਂ ਆਪ ਆਪਣੇ ਵਿਆਹ ਦੇ ਸਾਰੀਆਂ ਚਦਰਾਂ, ਸੂਟਾਂ ਦੀਆਂ ਕਢਾਈਆਂ ਸਬ ਹੱਥਾਂ ਨਾਲ ਕੀਤੀਆਂ ਸੀ।
ਅੱਛਾ-ਅੱਛਾ।
ਹਾਂ ਉਹ ਟੈਮ ਉਹ ਸੀ, ਹੁਣ ਟੈਮ ਹੈ ਨਾ ਕੁੜੀ ਨੂੰ ਪੜ੍ਹਾ ਲੋ, ਕੋਈ ਬਣਾ ਲੋ ਕੁੱਛ। ਬਈ ਕੁੱਛ ਬਣ ਜਾਏ, ਤੇ ਹੁਣ ਟੈਮ ਹੁਣ ਹੋਰ ਆ ਗਿਆ। ਦੇਖੋ, ਹੁਣ ਦੁਬਾਰਾ ਜਨਮ ਲਵਾਂਗੇ, ਤੇ ਫੇਰ ਇਹ ਕੁਛ ਸਿਖਲਾਂਗੇ।
ਅੱਜ-ਕੱਲ੍ਹ ਤਾਂ ਸਿੱਖਦੀਆਂ ਨਈ, ਉਹ ਵੀ ਕੁੜੀਆਂ ਸਿੱਖਣ ਨੂੰ ਕੁਛ ਸਿੱਖਦੀ ਨੇ ਨਾ। ਬਾਕੀ ਅੱਜ-ਕੱਲ ਟੈਮ ਬਦਲ ਗਿਆ ਨਾ, ਅੱਜ-ਕੱਲ ਕੋਈ ਲੋੜ ਨਹੀਂ ਰਹੀ, ਅੱਜ-ਕੱਲ ਸਭ ਕੋਈ ਮਸ਼ੀਨਾਂ ਨੇ, ਸਭ ਚੀਜ਼ਾਂ ਇਹ ਕਰਨ ਦੀਆਂ ਹੁੰਦੀਆਂ ਨੇ ਬੰਦਾ ਐ ਵੀ ਚਲੋ, ਸਹੂਲਤਾਂ ਬੜੀਆਂ ਨੇ, ਹੂੰ।
ਬੁਟੀਕ-ਬੁਟੀਕ ਕਰਦੇ ਕੋਈ, ਬੁਟੀਕ ਦਾ ਕੰਮ ਕਰਦੇ ਐ, ਉਹਦੇ ਜਿਹੜਾ ਸਟੈਂਡਰਡ ਲੱਗਦਾ ਉਹਨਾਂ ਦਾ, ਉਹ ਸਿਲਾਈ ਕਢਾਈ ਦਾ ਨਾਂ-ਨਾਂ- ਨਾਂ ਵਧਦਾ।
ਹੁਣ ਨਈ-ਨਈ ਹੁਣ ਹੋ ਗਿਆ, ਫੈਸ਼ਨ ਡਿਜ਼ਾਇਨਰ। ਹੂੰ, ਕੰਮ ਓਈ ਏ, ਹਾਂ।
ਸਟੈਂਡਰਡ ਨਾ, ਉਹ ਹਾਈ ਸਟੈਂਡਰਡ ਹੋ ਗਿਆ ਹੁਣ ਲੋਕਾਂ ਦਾ।
ਬਹੁਤ ਹੈ ਜੀ, ਚਲੋ ਹੋਰ ਦੱਸੋ ਸਭ ਵਧੀਆ।
ਹਾਂ ਬਸ, ਵਧੀਆ ਸਭ ਕੁਛ। ਹੋ ਵਿਆਹ ਢੰਗ ਦੇ ਕਾਟ ਆਏ ਹੋਏ ਨੇ ਬਸ।
ਅੱਛਾ, ਗ ਗਰਮੀਆਂ ਚ ਵਿਆਹ ਤੇ ਕੌਣ ਜਾਂਦਾ, ਅਸੀਂ ਤੇ ਜਾਂਦੇ ਨੀ ਗਰਮੀਆਂ ਚ ਤੁਸੀਂ, ਤੁਹਾਨੂੰ ਤੇ ਕਾਰਡ ਇੱਕ ਦੋ ਦੇ ਵਿਆਹ ਨੇ, ਅਗਲੇ ਹਫ਼ਤੇ ਦੇ।
ਆਹ ਇਹ ਅਗਲੇ ਹਫ਼ਤੇ ਦੇ ਇੱਕੀ ਤਰੀਕ ਦਾ ਵਿਆਹ ਐ, ਤੇ ਬਸ ਕੱਪੜੇ ਪਾਏ ਨੀ ਜਾਂਦੇ ਵਿਆਵਾਂ ਤੇ, ਕੱਪੜੇ ਅੱਜ-ਕੱਲ੍ਹ ਖਾਂਦੇ ਨੇ, ਤੇ ਘਟੀਆ ਕੱਪੜਾ ਪਾਇਆ ਐ, ਘਟੀਆ ਕੱਪੜਾ ਪਾਇਆ ਸੋਹਣਾ ਨੀ ਲੱਗਦਾ, ਤੇ ਵਧੀਆ ਪਾਇਆ ਨੀ ਜਾਂਦਾ।
ਹਾਂ ਇਹ ਤੇ ਹੈ ਵਧੀਆ, ਤੇ ਵਧੀਆ ਦਿਖਾਣੇ ਵੀ ਪੈਂਦੇ ਨੇ ਕੱਪੜੇ ਅੱਜ-ਕੱਲ੍ਹ।
ਹਰ ਫੰਕਸ਼ਨ ਦਾ ਅਲੱਗ ਕੱਪੜਾ ਚਾਹੀਦਾ ਐ, ਕੋਈ ਮਹਿੰਦੀ ਦਾ ਈ, ਕੋਈ ਮਤਲਬ ਅੱਜ ਰਿੰਗ ਸਰਮਨੀ ਐ, ਅੱਜ ਬਰਾਤ ਐ, ਉਹ ਸੂਟ
ਹਲਦੀ ਏ, ਰੋਕਾ ਸੈਰੇਮਨੀ ਕਿੰਨੇ-ਕਿੰਨੇ ਚੀਜ਼ਾਂ ਵੱਧ ਗਈਆਂ ਹੁਣ। ਪਹਿਲੇ ਨੀ ਆਂਦਾ ਸੀ ਕੋਈ।
ਇੱਕ ਕੱਪੜਾ ਦੁਬਾਰਾ ਪਾਂਦੀਆਂ ਨੀ ਅੱਜ-ਕੱਲ ਕੁੜੀਆਂ, ਕਹਿੰਦੀਆਂ ਸਾਰਿਆਂ ਨੇ ਵੇਖ ਲਿਆ।
ਹਾਂ ਦੁਬਾਰਾ ਦੇਖ ਲੈਣਗੇ ਕਹਣਗੇ ਕੋਈ ਹੋਇਆ ਹੀ ਨਹੀਂ ਕੱਪੜਾ ਉਹ ਇਹ ਤੇ ਹੋ ਗਿਆ ਬੜਾ ਬੜਾ ਦਿਖਾਵਾ ਵਧੀਆ ਪਹਿਲੇ ਨਹੀਂ ਸਹੀ ਦਿਖਾਵੇ ਨੇ
ਲੋਕਾਂ ਕੋਲ ਪੈਸਾ ਵੀ ਵੱਧ ਗਿਆ ਨਾ ਉਹ ਪੈਸਾ ਕਿੱਦਾਂ ਤਾਂ ਕਿੱਦਾਂ ਲੋਕਾਂ ਨੇ ਉਹ ਪੈਸੇ ਵਾਲਿਆਂ ਪਿੱਛੇ ਗਰੀਬ ਬੰਦਾ ਮਾਰਿਆ ਜਾਂਦਾ ਬਈ ਉਹਨੇ ਇਹ ਕੀਤਾ ਅਸੀਂ ਇੰਜ ਨਹੀਂ ਕਰਨਾ ਸਾਡੀ ਹੀ ਇਕਠੀ ਹੋਏਗੀ ਪੈਸਿਆਂ ਦਾ ਗ਼ਰੀਬ ਬੰਦਾ ਮਾਰਿਆ ਜਾਂਦਾ ਹੁਣ ਜਰਾ
ਹਾਂ ਪਹਿਲੇ ਤਾਂ ਬੜਾ ਵਧੀਆ ਹੁੰਦੇ ਸੀ ਵਿਆਹ ਨਾ ਟੈਸ਼ਨ ਹੁੰਦੀ ਸੀ ਨਾ ਕੁਛ ਤੁਹਾਨੂੰ ਨੀ ਪਤਾ ਹੋਏਗਾ ਤੁਂ ਪਹਿਲੇ ਬੜੇ ਵਿਆਹ ਵੇਖੇ ਹੋਣੇ ਨੇ
ਹਾਂ ਤਨੂੰ ਦੇ ਵਿਆਹ ਤੇ ਆਓ ਇੱਕੋ ਹੀ ਸੂਟ ਨਾਲ ਵਿਆਹ ਹੋ ਜਾਂਦਾ ਸੀ। ਕੋਈ ਫੰਕਸ਼ਨ ਨਹੀਂ ਸੀ ਹੁੰਦਾ ਅਲੱਗ ਅਲੱਗ ਇੱਕੋ ਬਰਾਤ ਹੁੰਦੀ ਸੀ। ਤੇ ਜਿਹੜੇ ਉਹ ਲੇਡੀਜ਼ ਸੰਗੀਤ ਵਗੈਰਾ ਹੁੰਦੇ ਸੀ ਉਹ ਲੋਕੀ ਘਰ ਦੇ ਕੱਪੜਿਆਂ ਦੇ ਨਾਲ ਕਰ ਲੈਂਦੇ ਸੀ।
ਹੂ,,,
ਜੈਮਾਲ ਨਹੀਂ ਸੀ ਹੁੰਦੀ ਕੋਈ ਉਹ ਲਹਿੰਗਾ ਨਹੀਂ ਸੀ ਕੋਈ ਕੁਛ ਨਹੀਂ ਸੀ ਉਹ ਕੁੜੀ ਨੂੰ ਕੱਪੜੇ ਪੁਰਾਣੇ ਪਆ ਕੇ ਪਾ ਦਿੰਦੇ ਸੀ ਬਈ ਇਹ ਬਾਅਦ ਚ ਮੇਟ ਨੇ ਲੈ ਜਾਣਾ ਤੇ ਹੁਣ ਸਹੀ ਹਾਂ ਕੁੜੀ ਫਿਰ ਵਿਆਹ ਤੋਂ ਬਾਅਦ ਇੱਕ ਵਾਰੀ ਨਵੇਂ ਕੱਪੜੇ ਪਾਏਗੀ ਤੇ ਰੂਹ ਚਲੇੇਗਾ
ਅੱਛਾ ਪਹਿਲਾਂ ਵੀ ਹੁੰਦਾ ਸੀ ਵਿਆਹ ਦੇ ਕੱਪੜੇ ਕੰਮ ਵਾਲੀ ਨੂੰ ਦੇ ਦਿੰਦੇ ਸੀ। ਅੱਛਾ
ਹਾਂ ਹਾਂ ਉਹ ਕੰਮ ਵਾਲੇ ਦੇ ਦਿੰਦੇ ਸੀ ਜਿਹੜੀ ਵਿਆਹ ਤੇ ਕੰਮ ਵਾਲੇ ਲੱਗਦੇ ਸੀ।
ਕੱਪੜੇ ਵੀ ਜਦ ਜੋੜਾ ਹੁੰਦਾ ਅੱਜ ਕੱਲ ਕਿੱਥੇ ਜਾਣੇ ਕੰਮ ਵਾਲਿਆਂ ਨੂੰ
ਹਾਂ ਤੇ ਲਹਿੰਗੇ ਲੂੰਗੇ ਕੋਈ ਨੀ ਸੀ ਜੈ ਮਾਲਾ ਵੀ ਨਹੀਂ ਹੁੰਦੀਆਂ ਤੇ ਹੂਨ ਹੂਨ ਹੋ ਗਿਆ ਸਭ ਕੁਛ ਕਰ ਲਓ ਕਰ ਲਓ ਤੇ ਆਪਣਾ ਗਲੀ ਮਹੱਲੇ ਚ ਵਿਆਹ ਆ ਜਾਂਦਾ ਸੀ ਜਾਂ ਘਰ ਦੀ ਗਲੀ ਹੋ ਗਈ ਜਾਂ ਕੋਈ ਸਾਹਮਣੇ ਗਰਾਉਂਡ ਹੋਇਆ ਜਾਂ ਘਰ ਦੀ ਛੱਤ ਤੇ ਵਿਆਹ ਹੋ ਜਾਂਦਾ ਲੋਕੀ ਗਿਣਤੀ ਦੇ ਵੀਹ ਪੰਜੀ ਬੰਦੇ ਆਉਂਦੇ ਸੀ ਬਰਾਤ ਨਾਲ ਤੇ ਅੱਗੇ ਕੋਈ ਦੁਨੀਆਂ ਵੀ ਇੰਨੀ ਨਹੀਂ ਸੀ ਹੈਗੀ ਕਿਉਂ ਅੱਗੇ ਇੰਨੇ ਲੋਕੀ ਨੀ ਸੀ ਆ ਗਏ ਜਿੰਨੇ ਹੋਣ ਹੋੁਣ ਵੱਧ ਗਏ ਨੇ ਕੁਛ ਉਸ ਵੇਲੇ ਹਿੰਦੁਸਤਾਨ -ਪਾਕਿਸਤਾਨ ਬਣਿਆ ਸੀ ਵੱਡੀ- ਕੱਟੀ ਗਏ ਲੋਕੀ ਇਦਾਂ ਬਟ ਤੇ ਉਹ ਦੁਨੀਆਂ ਰਾਈ ਨਹੀਂ ਸੀ। ਤੇ ਹੁਣ ਫਿਰ ਓ ਪਰਿਵਾਰ ਜੋ ਜੋ ਵੱਧਦੀ ਜਾਂਦੇ ਨੇ ਵੱਧ ਵਧਦੀ ਜਾਂਦੇ ਨੇ ਹੁਣ ਬੰਦਿਆਂ ਤੇ -ਨਾ ਕੋਈ ਤੇ ਕਾਰ ਸਾਈਕਲ ਕੁਛ ਨੀ ਸੀ ਹੁੰਦਾ। ਕਾਰ ਇੱਕ ਰਕਸ਼ਾ- ਇੱਕ ਟਾਂਗਾ -ਟਾਂਗਾ ਹੁੰਦਾ ਸੀ ਤੇ ਸਾਈਕਲ ਹੁੰਦਾ ਸੀ। ਉਦੋਂ ਸੜਕਾਂ ਖਾਲੀ ਹੁੰਦੀਆਂ ਸੀ। ਸੜਕਾਂ ਤੇ ਡਰ ਲੱਗਦਾ ਸੀ ਜਾਂਦਿਆਂ। ਕੋਈ ਬੰਦਾ ਈ ਨੀ ਸੀ ਲੱਭਦਾ। ਕੋਈ ਹੋਸਪਿਟਲ ਨੀ ਸੀ ਹੁੰਦਾ ਸ਼ਹਿਰ ਦੇ ਵਿੱਚ। ਜੋ ਕੋਈ ਇੱਕ ਹੁੰਦਾ ਸੀ ਓ ਚੰਗੀ ਦੂਰ ਬਣਿਆ ਹੁੰਦਾ ਸੀ। ਨਾ ਕੋਈ ਬਿਮਾਰ ਹੁੰਦਾ ਸੀ। ਇੰਨੇ ਸਾਲ ਬੱਚ-
ਪਹਿਲੇ ਖੁਰਾਕਾਂ ਚੰਗੀਆਂ ਸੀ ਨਾ ਹੁਣ ਖੁਰਾਕਾਂ ਵੀ ਚੰਗੀਆਂ ਨਹੀਂ ਰਹੀਆਂ
ਬੱਚੇ ਮਿੱਟੀਆਂ ਖਾਂਦੇ ਸਨ ਤਾਂ ਵੀ ਕੋਈ ਬਿਮਾਰ ਨਹੀਂ ਹੁੰਦਾ ਗੰਦੇ ਗੰਦੇ ਮਕਾਨ ਹੁੰਦੇ ਸੀ ਕੀੜੇ ਮਕੌੜੇ ਹੁੰਦੇ ਸਨ ਤੇ ਤਾਂ ਵੀ ਕੋਈ ਬਿਮਾਰੀ ਨਹੀਂ ਸੀ ਕੋਈ ਕੁਛ ਨਹੀਂ ਸੀ ਹੁੰਦਾ ਅੱਜ ਕੱਲ ਤੇ ਇਨੇ ਚੀਜ਼ਾਂ ਆ ਗਈਆਂ ਇੰਨੀ ਸਫ਼ਾਈ ਤਾਂ ਇਦਾਂ ਬੰਦਾ ਬਿਮਾਰ ਤਾਂ ਬਿਮਾਰ ਹੈ। ਕਿਤੇ ਫਰਿਜ ਨੇ ਕਿਤੇ ਪੁਛੇ ਸਫ਼ਾਈ ਦਾ ਧਿਆਨ ਬੱਚਿਆਂ ਦਾ ਬੜਾ ਰੱਖਣਾ ਤੇ ਫਿਰ ਬੰਦੇ ਬਿਮਾਰ ਦੇ ਬਿਮਾਰ ਨੇ
ਆਪਾਂ ਜਿੱਦਾਂ ਦਾ ਬੰਦਾ ਸਜੈਕਟ ਮਲਦਾ ਨਾਲ ਹੀ ਖਾਂਦਾ ਸੀ ਹੁਣ ਸਜੈਕਟ ਮਲਦਾ ਦੋ ਦਿਨ ਖਾਂਦਾ ਮਰਜ਼ੀ ਦਾ ਬੰਦਾ
ਤਿੰਨੋ ਟਾਈਮ ਅਲੱਗ ਅਲੱਗ ਸਮਾਨ ਤਿੰਨੋ ਟਾਈਮ ਸਬਜ਼ੀ ਅਲੱਗ ਅਲੱਗ ਬਣਦੀ ਸੀ ਸਿਰੇ ਤੇ ਨਾਸੇ ਤੇ ਕੈਪ ਤੇ ਰਾਹ ਦੀ ਦਾਲ ਹੀ ਕੋਠੀਆਂ ਦੇ ਉੱਤੇ ਰਾਖਾਣੀ ਛੱਤਾਂ ਦੇ ਉੱਤੇ ਉਹ ਵੀ ਠੀਕ ਰਹੀ ਤੇ ਰਹੀ ਨ ਤੇ ਉਭਰ ਕੇ ਬਾਹਰ ਫਰਸ਼ ਕੇ ਸਾਰੀ ਆਈ ਵੀ ਹੁੰਦੀ ਸੀ। ਤਾਂ ਵੀ ਰਾਤੀ ਤੱਕ ਅਜ ਬਚ ਜਾਂਦਾ ਸੀ। ਆਟਾ ਵੱਚ ਜਾਂਦਾ ਸੀ ਨਾ ਰਾਤੀ ਇੱਕ ਪੇੜੇ ਦਾ ਓ ਵੀ ਦਾ ਫੁਲਕਿਆਂ ਦਾ ਬਣ ਜਾਂਦਾ ਸੀ ਸਵੇਰੇ ਤੱਕ ਵੀ। ਜਾਲੀ ਆ ਜਾਂਦੀ ਸੀ ਤੇ ਖਮੀਰਾ ਬਾਰ ਤੱਕ ਰੁੜਦਾ ਸੀ। ਤੇ ਟੈਮ ਦੇ ਟੈਮ ਆਟਾ ਮਲਣਾ -ਟੈਮ ਦੇ ਟੈਮ ਰੋ
ਤੇ ਫੇਰ ਤੁਸੀਂ ਹੁਣ ਜਾਣਾ ਫੇਰ ਵਿਆਹ ਦੀ ਤਿਆਰੀ ਜਾਣ ਦੇ ਵਿਆਹ ਤੇ ਫੇਰ ਤੁਆਡੀ
ਨਹੀਂ ਮੈਂ ਤੇ ਨਈ ਜਾਣਾ ਵ- ਬੜੀ ਗਰਮੀ ਏ ਕੱਪੜੇ ਨੀ ਪਾਏ ਜਾਂਦੇ ਵਧੀਆ।
ਹ ਗਰਮੀ 'ਚ ਕੱਪੜੇ ਪਾਣੇ ਬੜੇ ਔਖੇ ਨੇ ਨਾਲੇ ਅੱਜ ਕੱਲ੍ਹ ਵੀ ਅੱਜ- ਪੈਰ ਦੀ ਲੋਕੀ ਕਰਦੇ ਦਪੈਰੇ ਬੰਦਾ ਵੈਸੇ ਈ ਗਰਮੀ ਹੁੰਦੀ ਐ।
ਹਾਂ ਵਿਆਹ ਦੁਪਿਹਰ ਦਾ ਈ ਏ ਨਾ ਗਰਮੀ-
ਅੱਛਾ ਦੁਪਿਹਰ ਦਾ ਈ ਵਿਆਹ ਹੈਗਾ ਵੇ ਅੱਛਾ ਫੇਰ ਤਾਂ ਹੋਰ ਔਖਾ ਹੋ ਜਾਂਦਾ ਰਾਤੀ ਬੰਦਾ-
ਕੱਪੜੇ ਪਾਣ ਦਾ ਈ ਐ। ਏਸੀ ਕਾਰ ਵੀ ਕਾਰ ਵਿੱਚ ਏਸੀ ਹੁੰਦਾ। ਬਾਰ ਨਿਕਲ ਕੇ ਅੰਦਰ ਜਾਣ ਤੱਕ ਹੋਂਦਾ ਅੰਦਰ ਫੇਰ ਏ ਸੀ ਚੱਲਦੇ ਪੇ ਹੁੰਦੇ ਨੇ। ਤੇ ਕੋਈ ਏਨਾ ਨੀ ਪਤਾ ਲੱਗਦਾ। ਪਰ ਫੇਰ ਵੀ ਗਰਮੀ ਵੇਖ ਕੇ ਘਬਰਾਟ ਜੀ ਹੁੰਦੀ ਏ।
ਚਲੋ ਠੀਕ ਏ ਜੀ ਚੰਗਾ ਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਆਡੇ ਨਾਲ
ਹਾਂ ਸਾਨੂੰ ਵੀ ਬੜਾ ਵਧੀਆ ਲੱਗਾ ਏ ਸਾਸਰੀ ਕਾਲ।